ਤੇ ਕੱਲ ਦੀ
ਸਾਸੀ ਕਾਲ ਜੀ, ਹੋਰ ਕੀ ਹਾਲ-ਚਾਲ ਨੇ
ਵਦੀਆ ਤੁਸੀਂ ਸੁਨਾਓ ਤੁਸੀਂ ਠੀਕ ਓਂ।
ਹਾਂਜੀ ਵਦੀਆ ਜੀ ਹੋਰ ਘਰ ਪਰਿਵਾਰ ਸਾਰਾ ਠੀਕ ਐ।
ਸਬ ਵਦੀਆ ਜੀ ਸਬ ਵਦੀਆ, ਹੋਰ ਡਿਨਰ ਕਰ ਲਿਆ ਜੀ।
ਹਾਂਜੀ-ਹਾਂਜੀ, ਹੁਨੀ ਫਰੀ ਹੋਈ ਸੀ।
ਅੱਛਾ-ਅੱਛਾ।
ਹਾਂਜੀ।
ਹਾਂ, ਹੋਰ ਸੁਨਾਓ
ਬਸ ਵਧੀਆ ਜੀ ਤੁਸੀਂ ਸ
ਮੈਂ ਤੈਨੂੰ ਪੁੱਛ ਨਾ ਸੀ ਤੁਸੀਂ ਸ਼ੋਪਿੰਗ ਕਿੱਥੋਂ ਕਰਦੇ ਔ? ਔਨਲਾਈਨ ਸ਼ੋਪਿੰਗ ਕਰਦੇ ਔ ਕਿ ਔਫਲਾਈਨ ਸ਼ੋਪਿੰਗ ਕਰਦੇ ਹੋ ਤੁਸੀਂ?
ਅਸੀ ਤਾਂ ਆ ਭੈਣ ਜੀ ਔਫਲਾਈਨ ਈ ਸ਼ੋਪਿੰਗ ਕਰਦੇ ਆ।
ਅੱਛਾ ਜੀ।
ਹਾਂਜੀ, ਜੇ ਐਮਰਜੈਂਸੀ, ਹਾਂਜੀ-ਹਾਂਜੀ
ਕੀ ਕਹਿ ਰਹੇ ਔ ਤੁਸੀਂ
ਮੈਂ ਤਾਂ ਦੀ ਭੈਣ ਜੀ ਏਦਾਂ ਕਹਿ ਰੀ ਸੀਗੀ ਵੀ ਉਹ ਨਾ ਔਨਲਾਈਨ ਵੀ ਸ਼ੋਪਿੰਗ ਕਦੇ ਕਰ ਲਈ ਦੀ ਆ, ਜਿਵੇਂ ਮੈ ਹਾਂਜੀ ਠੀਕ ਲੱਗੇ ਤਾਂ ਉਹ ਔਨਲਾਈਨ ਸ਼ੋਪਿੰਗ ਕਰ ਲਈਦੀ ਐ ਨਈ ਜਿਸ ਤਾਂ ਜ਼ਿਆਦਾ ਔਫਲਾਈਨ ਹੀ ਸ਼ੋਪਿੰਗ ਕਰਦੇ ਆ।
ਠੀਕ ਐ ਜੀ ਠੀਕ।
ਹਾਂਜੀ।
ਔਫਲਾਈਨ ਅਸੀਂ ਮੈਂ ਤੇ ਤਕਰੀਬਨ ਔਫਲਾਈਨ ਵੀ ਕਰਦੀ ਆ ਔਨਲਾਈਨ ਵੀ ਘਰ ਦੇ ਕੋਲ ਈ ਮਾਰ ਸੀਟ ਹੈਗੀ ਐ, ਇੱਥੇ ਔਫਲਾਈਨ ਜਾ ਕੇ ਕੀ ਕਹਿੰਦੇ ਨੇ ਦੁਕਾਨਾਂ ਤੇ ਜਾ ਕੇ ਦੇਖੋ ਕੱਪੜੇ ਦਾ ਪਤਾ ਚਲ ਜਾਂਦਾ ਐ।
ਸਹੀ ਗੱਲ ਆ ਹਾਂਜੀ ਸਟੱਫ ਦਾ ਪਤਾ ਚਲਦਾ ਗਾ
ਹਾਂਜੀ ਤੇ ਦੂਜੀ ਗੱਲ ਕੀ ਕਹਿੰਦੇ ਨੇ ਸਾਨੂੰ ਮ ਇੱਕ ਪਸੰਦ ਨੀ ਆਇਆ ਤੇ ਅਸੀਂ ਇੱਕ ਦੂਜਾ ਵੀ ਦੇਖ ਸਕਦੇ ਆ। ਦੂਜੀ ਸ਼ੋਪ ਤੇ ਵੀ ਜਾ ਸਕਦੇ ਆ ਤੇ ਠੀਕ ਐ ਉਸ ਤੋਂ ਬਾਅਦ ਕੀ ਕਹਿੰਦੇ ਨੇ ਰੇਟ ਦਾ ਵੀ ਪਤਾ ਚੱਲ ਜਾਂਦਾ। ਬਾਰਗਨਿੰਗ ਹੋ ਜਾਂਦੀ ਐ, ਘੱਟ ਵੱਧ ਵੀ ਕਰਦੇ ਆ ਆਪਾ। ਹਾਂਜੀ। ਤੇ ਕੀ ਉਸ ਤੋਂ ਫੇਰ ਸਾਨੂੰ ਪਸੰਦ ਆਏ ਨਾ ਆਏ ਤੇ ਅਸੀਂ ਘਰ ਆ ਕੇ ਕਈ ਵਾਰ, ਸਾਨੂੰ ਨਈ ਚੰਗਾ ਲੱਗਦਾ ਆਪਾ ਵਾਪਸ ਵੀ ਮੋੜਨ ਚਲੇ ਜਾਨੇ ਆ, ਉਹਦੀ ਜਗ੍ਹਾ ਹੋਰ ਹਾਂ ਲੈ ਸਕਦੇ ਆ। ਇਸ ਕਰਕੇ ਮਨ ਤੇ ਉਹ ਪਲੈਨਿੰਗ ਸ਼ੋਪਿੰਗ ਕਰਨਾ ਪਸੰਦ ਉਂਦਾ, ਦੇਖੋ ਔਨਲਾਈਨ ਮੈਂ ਇੱਕ ਦੋ ਵਾਰ ਚੀਜ਼ਾਂ ਮੰਗਾਈਆਂ ਨੇ। ਦਿਖਾਦੇ ਕੁਛ ਹੋਰ ਨੇ ਆਦਾ ਕੁਛ ਹੋਰ ਏ।
ਸਹੀ ਗੱਲ ਆ ਹਾਂਜੀ ਜਦੋਂ ਆਪਾਂ ਦੇਖਦੇ ਆ ਖੋਲ ਕੇ ਪੈਕਿੰਗ ਤਾਂ ਵਿੱਚ ਸਾਫ਼ ਜਮ੍ਹਾਂ ਈ ਨੀ ਵਧੀਆ ਹੁੰਦਾ ਜਿਕਾ ਕੱਪੜਾ ਮੰਗਾਉਨੇ ਆ, ਜੇ ਕੋਈ ਚੀਜ਼ ਹੋਰ ਮੰਗਵਾਉਂਨੇ ਆ ਫੇਰ ਉਹਨਾਂ ਦੀ ਚੇਂਜਿੰਗ ਦੀ ਕੋਈ ਗਰੰਟੀ ਨੀ ਹੁੰਦੀ ਹੈਗੀ ਵੀ ਉਹ
ਨਾ ਜੇ ਨਾ, ਨਾ, ਨਾ, ਨਾ।
ਕਿਤੇ ਵੀ ਨੀ ਵਾਪਿਸ ਫੋਨ ਕਰਦੇ ਹੈਗੇ।
ਬਿਲਕੁਲ-ਬਿਲਕੁਲ ਇਹ ਹੁਣ ਪਿੱਛੇ ਦੀ ਗੱਲ ਹੈਗੀ ਐ ਮੈਂ ਕੁੜਤੀ ਮੰਗਾਈ ਸੀਗੀ। ਪੂਰਾ ਸੈੱਟ ਮੰਗਾਇਆ ਸੀ, ਆਹ ਤੇ ਤੁਸੀਂ ਕਲਰ ਮੈਂ ਕਿਹੜਾ ਸਿਲੈਕਟ ਕੀਤਾ ਸੀ‌ ਉਹਨਾਂ ਨੇ ਕਲਰ ਹੀ ਕੋਈ ਹੋਰ ਭੇਜਤਾ‌।
ਹਾਂਜੀ, ਭੈਣ ਜੀ।
ਤੇ ਸਾਈਜ਼ ਮੰਗਿਆ ਮੈਂ ਆਪਣਾ ਸਾਈਜ਼ ਸੀ ਉਹ ਸਾਈਜ਼ ਈ ਨੀ ਆਇਆ।
ਬਸ, ਭੈਣ ਜੀ ਆਹੀ ਕੁਛ ਕਰਦੇ ਆ।
ਹਾਂ।
ਤਾਂ ਨਾਲ ਇਹਨਾਂ ਦੀ ਚੀਜ਼ ਵਧੀਆ ਨਿਕਲ਼ਦੀ ਆ।
ਹਾਂਜੀ, ਕੁੱਛ ਕੁ ਚੀਜ਼ਾਂ ਅੱਛੀਆਂ ਨੇ
ਹਾਂਜੀ, ਕੁੱਛ -ਕੁੱਛ ਕੁ ਹਾਂਜੀ ਵਧੀਆ ਹੁੰਦੀਆਂ ਨੇ।
ਉਹ ਵਧੀਆ ਚੀਜ਼ਾਂ ਨਿਕਲਦੀਆਂ, ਕੁੱਛ ਕੁ ਹੋਦੀਆਂ ਨੇ ਖ਼ਰਾਬ।
ਹਾਂਜੀ, ਭੈਣਜੀ।
ਹੂੰ, ਹੁਣ ਕੀ ਕਹਿੰਦੇ ਨੇ ਅਗਰ ਆਪਾਂ ਘਰ ਦਾ ਸਮਾਨ ਮੰਗਾਣਾ ਹੋਏ ਜਿਵੇਂ ਅੱਜ-ਕੱਲ ਉਹ ਸੁੱਖ ਹੋ ਗਿਆ ਜਿਵੇਂ ਸਾਡੀ ਸਬਜ਼ੀ ਵਗੈਰਾ ਖਤਮ ਹੈਇਆ ਐਧਰ ਰਸੋਈ ਦਾ ਸਮਾਨ ਖ਼ਤਮ ਹੈ, ਅਸੀਂ ਔਨਲਾਈਨ ਫਟਾਫਟ ਔਡਰ ਕਰਕੇ ਅਸੀਂ ਘਰ ਬੈਠੇ ਮੰਗਾ ਸਕਦੇ ਆ।
ਹਾਂਜੀ, ਭੈਣਜੀ‌ ਹੁਣ ਆ ਬੱਚੇ ਆ, ਕੀ ਕਹਿੰਦੇ ਹੁੰਦੇ ਆ ਇਹਨਾਂ ਨੂੰ ਰਾਤ ਨੂੰ ਜੀ ਮੈਂ ਆ, ਘਰੇ ਤਾਂ ਰੋਟੀ ਖਾਣੀ ਨੀ ਗੀ ਹੈਗੀ, ਬਾਹਰੋਂ ਔਡਰ ਕਰ ਦੇਣਾ। ਸਾਡਾ ਪੀਜ਼ਾ ਖਾਣ ਨੂੰ ਜੀ ਕਰਦਾ ਗਾ, ਓ ਹੋਮ ਡਿਲੀਵਰੀ ਕਰ ਜਾਂਦੇ ਆ।
ਹਾਂ।
ਹਾਂਜੀ, ਉਹ ਰਾਤ ਨੂੰ ਵੀ ਲਿਆ ਕੇ ਦੇ ਜਾਂਦੇ ਫਿਰ ਬ ਫੇਰ, ਹਾਜੀ।
ਬਿਲਕੁਲ ਜੀ, ਏ ਬਸ ਇਹ ਐਨਾ ਕੁ ਸੁੱਖ ਹੈਗਾ ਕਿ ਸਾਨੂੰ ਘਰ ਬੈਠ ਉਥੇ ਚੀਜ਼ਾਂ ਵਧੀਆ ਮਿਲ ਜਾਂਦੀਆਂ।
ਹਾਂਜੀ-ਹਾਂਜੀ ਧੁੱਪ ਤੋਂ ਮਤਲਬ ਬਾਹਰ ਜਾਣਾ ਨੀ ਪੈਣਾ ਧੁੱਪ ਤੋਂ ਬਚ ਜਾਂਨੇ, ਮੀਂਹ ਤੋਂ ਬਚ ਜਾਂਨੇ ਆ ਨਾ, ਹਾਂਜੀ।
ਹੂੰ।
ਅਸੀਂ ਤਾਂ ਭੈਣਜੀ ਜਿਆਦਾ ਆਫਲਾਈਨ ਈ ਸ਼ੋਪਿੰਗ ਕਰਦੇ ਆ, ਕਿਉਂਕਿ ਸਾਨੂੰ ਤਾਂ ਮਲੇਰਕੋ -ਕੋਟਲਾ ਨੇੜੇ ਪੈਂਦਾ ਗਾ, ਬਸ ਉੱਥੇ ਮਾਰਕੀਟ ਨੇੜੇ ਆ। ਬਸ ਉੱਥੇ ਈ ਸ਼ੋਪਿੰਗ ਕਰਨ ਚਲੇ ਜਾਈਦਾ।
ਅੱਛਾ-ਅੱਛਾ ਹਾਂ ਠੀਕ ਐ। ਆਹ ਦੇਖੋ ਸਾਡੇ ਪਟਿਆਲੇ ਵੀ ਹੁਣ ਤੁਸੀਂ ਹਿਸਾਬ ਲਾ ਲਓ ਸਾਡਾ ਜਿੱਥੇ ਘਰ ਹੈਗਾ। ਇੱਥੋਂ ਦੋ- ਦੋ ਗਲੀਆਂ ਛੱਡ ਕੇ ਸਾਡੀ ਪੂਰੀ ਮਾਰਕੀਟ ਸ਼ੁਰੂ ਹੋ ਜਾਂਦੀ ਐ।
ਅੱਛਾ ਜੀ।
ਹਾਂਜੀ।
ਨਈ- ਨਈ ਬਦੀਆਂ ਜੀ, ਮੈਂਨੂੰ ਤੇ ਔਫਲਾਈਨ ਚ ਆਪਾਂ ਸਾਰਾ ਕੁੱਛ ਦੇਖ ਪਰਖਕੇ ਲੈਂਣੇ ਆ, ਹਾਂਜੀ-ਹਾਂਜੀ।
ਇੱਕ ਤੇ ਦੇਖੋ ਹਾਰੀ
ਹਾਂਜੀ। ਹੈਲੋ। ਹੈਲੋ। ਹੈਲੋ।
ਹੈਲੋ। ਓ
ਤਾਡੀ ਆਵਾਜ਼ ਨੀਂ ਸੀ ਆ ਰਈ।
ਆਹ ਹੁਣ ਆ ਰੀ ਐ, ਹਾਂਜੀ- ਹਾਂਜੀ।
ਹਾਂਜੀ ਹੁਣ ਆ ਰਹੀ, ਹਾਂਜੀ- ਹਾਂਜੀ ਭੈਣਜੀ ਆ ਰੀ ਐ। ਓ ਕਈ ਵਾਰ ਨੈੱਟਵਰਕ ਦੀ ਪ੍ਰੋਬਲਮ ਹੋ ਜਾਂਦੀ ਆ।
ਬਿਲਕੁਲ- ਬਿਲਕੁਲ ਜੀ।
ਹਾਂਜੀ ਭੈਣਜੀ।
ਹੁਣ ਆਪਾਂ ਚੱਪਲਾਂ ਵਗੈਰਾ ਲੈਣੀਆਂ ਚਪ ਚੱਪਲਾਂ ਵਗੈਰਾ ਲੈਣੀਆਂ ਹੁੰਦੀਆਂ ਨੇ, ਆਪਾਂ ਦੁਕਾਨ ਤੇ ਜਾ ਕੇ ਏ ਕੀ ਕਹਿੰਦੇ ਨੇ ਲੈਣਾ ਜ਼ਿਆਦਾ ਪਸੰਦ ਕਰਦੇ ਆ ਓਨਲਾਈਨ ਆਪਾਂ ਮੰਗਵਾ ਲਈਏ ਤੇ ਸਾਈਜ਼ ਦਾ ਦਿੱਕਤ ਆ ਜਾਂਦੀ ਏ
ਹਾਂਜੀ ਈ ਭੈਣ ਜੀ ਮੈਂ ਵੀ ਨਾ ਸੈਂਡਲ ਮੰਗਵਾਏ ਸੀ ਦਿਖਾਇਆ ਕੁਛ ਹੋਰ ਸੀ ਨਿਕਲਿਆ ਵਿੱਚੋਂ ਕੁਛ ਹੋਰ ਆ
ਹਾਂਜੀ ਈ ਉਹਨਾਂ ਨੇ ਸਾਇਜ਼ ਵੀ ਵੱਡਾ ਭੇਜਤਾ ਸੀਗਾ ਆ ਭੈਣ ਜੀ ਫੇਰ ਉਹ ਰਿਟਰਨ ਵੀ ਨੀ ਪਾਉਂਦੇ ਵਾਪਿਸ ਵੀ ਨੀ ਲੈਂਦੇ ਹੈਗੇ ਏ ਨਾ ਪੈਸੇ ਵਾਪਿਸ ਆਉਂਦੇ ਐ ਹਾਂਜੀ ਈ ਸਹੀ ਗੱਲ ਆ ਹਾਂਜੀ ਭੈਣ ਜੀ ਈ
ਹੂੰ ਦੁੱਖ ਵੀ ਬੜਾ ਲੱਗਦਾ ਕਿ ਅਸੀਂ ਮੰਗਾਏਆ ਚੀਜ਼ਾਂ ਕਿਵੇਂ ਦੀਆਂ ਐ ਆਦਿਆਂ
ਹਾਂਜੀ ਭੈਣ ਜੀ ਈ
ਖ਼ਰਾਬ ਹੋ ਜਾਂਦਾ ਐ ਦੇਖ ਕੇ
ਸਹੀ ਗੱਲ ਆ ਭੈਣ ਜੀ ਈ ਪੈਸੇ ਕਿਹੜਾ ਝਾੜੀਆਂ ਨਾਲ ਲੱਗਦੇ ਆ ਪੈਸਿਆਂ ਦੀ ਬਰਬਾਦੀ ਹੋ ਜਾਂਦੀ ਆ ਕਿੱਥੇ ਆਪਾਂ ਦੇਖ ਕੇਚੀਜ਼ ਲੈਣੀ ਆ
ਹਾਂ ਆ
ਹਾਂਜੀ ਈ ਉਹ ਹਾਂਜੀ ਈ ਰੇਟ ਵੀ ਲੈ ਲੈਸ ਕਰ ਲੈਂਦੇ ਆ ਘੱਟ ਵੱਧ ਹੋ ਸਕਦਾ ਹੈਗਾ ਸਭ ਕੁਛ ਆਪਾਂ ਚੀਜ਼ ਪਰਖ਼ ਕੇ ਲੈਂਣੇ ਆ ਹਾਂਜੀ ਈ ਭੈਣ ਜੀ ਈ
ਬਿਲਕੁਲ ਬਿਲਕੁਲ ਜੀ
ਹਾਂਜੀ ਈ
ਹਾ ਆ
ਅਸੀਂ ਵੀ ਹਾ ਣਾ ਆ ਮਿਲੇ ਚ ਚਾਚੇ ਦੇ ਬੇਟੇ ਦੀ ਮੈਰਿਜ ਸੀਗੀ ਏ ਅਸੀਂ ਵੀ ਸ਼ੋਪਿੰਗ ਕਰਕੇ ਆਏ ਸੀਗੇ ਏ ਹਾਂਜੀ ਈ ਹਾਂਜੀ ਈ ਬਸ ਸੂਟ ਸਾਟ ਖਰੀਦ ਲਿਆ ਏ
ਅੱਛਾ ਅੱਛਾ ਆ
ਹਾਂਜੀ ਈ
ਦੇਖੋ ਇਕੱਠੇ ਹੋ ਕੇ ਸਾਰੇ ਜਾਓ ਕਿੰਨਾ ਵਧੀਆ ਲੱਗਦਾ ਸ਼ੋਪਿੰਗ ਕਰਨਾ ਆ
ਹਾਂਜੀ ਈ ਹਾਂਜੀ ਈ ਭੈਣ ਜੀ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਗਏ ਸੀ ਭੈਣ ਜੀ ਈ
ਹਾਂ ਆ
ਹਾਂਜੀ ਈ ਉਹਨਾਂ ਦੀ ਬਰੀ ਬਣਾਉਣੀ ਸੀਗੀ ਹਾਂਜੀ ਈ
ਹਾਂ ਇੱਕ ਦੂਜੇ ਦੀ ਸਲਾਹ ਵੀ ਹੋ ਜਾਂਦੀ ਐ
ਹਾਂਜੀ ਈ ਹਾਂਜੀ ਈ
ਨੋ ਵੀ ਪਤਾ ਨਹੀਂ ਚੱਲਦਾ ਆ ਕਿ ਕੋਈ ਕੱਪੜਾ ਕਿਵੇਂ ਦਾ ਐ ਕੋਈ ਕਿਵੇਂ ਦਾ ਐ ਕੋਈ ਸਾਨੂੰ ਨੀ ਦੱਸ ਸੱਜਣ ਦਾ ਕੀ ਐ ਦੇਖੋ ਐ ਕੱਪੜਾ ਸਭ ਤੋਂ ਵਧੀਆ ਐ
ਹਾਂਜੀ ਈ ਹਾਂਜੀ ਈ ਭੈਣ ਜੀ ਈ
ਹਾਂ ਆ
ਹਾਂਜੀ ਈ ਮੇਰੀ ਜਠਾਣੀ ਨੂੰ ਕੱਪੜੇ ਲਾਣ ਦਾ ਬਹੁਤ ਪਤਾ ਹੈਗਾ ਆ ਉਹਨੂੰ ਸਾਰਾ ਕੁਛ ਪਤਾ ਉਹ ਰੇਟ ਘਟਾ ਆ ਘਟੂ ਉ ਕੇ ਵੀ ਲੈ ਲੈਂਦੇ ਆ ਜਿੰਨੇ ਸਾਡੇ ਸਾਰੇ ਰਿਸ਼ਤੇ ਰਿਸ਼ਤੇਦਾਰ ਵੀ ਉਹ ਸਾਰੇ ਉਹਨੂੰ ਨਾਲ ਲੈ ਕੇ ਜਾਣਗੇ ਏ ਅਸੀਂ ਜਿੰਨੇ ਵੀ ਕੱਪੜੇ ਏ ਜਿਨਾਂ ਦਾ ਆ ਉਹਨੂੰ ਨਾਲ ਲੈ ਕੇ ਜਾਣਾ ਆ
ਹਾਂ ਆ ਦੇਖੋ ਹੁਣ ਤਸੀ ਈ
ਹਾਂਜੀ ਈ
ਉਈ ਤਾਂ ਹੈ ਨਾ
ਹਾਂਜੀ ਈ ਉਹ ਵੀ ਈ ਸਟੀਚਿੰਗ ਵਗੈਰਾ ਵੀ ਕਰ ਲੈਂਦੇ ਆ ਫਿਰ, ਉਹੀ ਸਾਡੇ ਕੱਪੜੇ ਸਟਿਚ
ਬਸ-ਬਸ ਠੀਕ ਐ ਓਈ ਤੇ
ਹਾਂਜੀ, ਓਨਾਂ ਨੂੰ ਵਾਲਾ ਸਾਬ ਆ। ਕੱਪੜੇ-ਕੁਪੜੇ ਦਾ ਹਾਂਜੀ, ਹਾਂਜੀ।
ਓਫਲਾਈਨ ਏ ਹੁੰਦਾ ਐ ਕੀ ਆਪਾਂ ਜੇੜਾ ਕੱਪੜਾ ਸਿਲੈਕਟ ਕਰ ਲਿਆ ਬਸ ਓਹੀ ਆਏਗਾ।
ਹਾਂਜੀ-ਹਾਂਜੀ ਭੈਨ ਜੀ।
ਓਨਲਾਈਨ
ਹਾਂਜੀ।
ਓਈ ਐ ਨਾ।
ਹਾਂਜੀ। ਹੁਨ ਬੱਚੇਆਂ ਦੀ ਵੀ ਕੋਈ ਚੀਜ਼ਾਂ ਮੰਗਵਾ ਲੈਂਨੇ ਆਂ ਔਨਲਾਈਨ ਓ ਕਈ ਤਾਂ ਸਈ ਆਂਦੀਆਂ ਨੇ ਆਪਾਂ ਏ ਨੀ ਕੈਂਦੇ ਹੈਗੇ। ਹੁਨ ਔਨਲਾਈਨ ਈ ਸਾਡੇ ਸਾਰੇ ਏਸੀ ਜਿਨੇ ਸਾਡੇ ਕਮਰੇਆਂ ਚ ਨੇ ਓ ਸਾਰੇ ਔਨਲਾਈਨ ਹ਼ਈ ਮੰਗਵਾਏ ਹੋਏ ਨੇ।
ਫੇਰ
ਹਾਂਜੀ, ਔਨਲਾਈਨ ਚ ਨਾ ਮਤਲਬ ਔਨਲਾਈਨ ਸ਼ੋਪਿੰਗ ਦਾ ਫੈਦੇ ਵੀ ਬੋਤ ਨੇ ਵੀ ਬੰਦਾ ਘਰ ਬੈਠੇ ਮੰਗਵਾ ਸਕਦੈ ਗਾ।
ਮੰਗਵਾ ਸਕਦਾ ਕਈ ਵਾਰ ਓਫਰ ਲੱਗਦੇ ਨੇ।
ਹਾਂਜੀ ਔਫਰਾਂ ਲੱਗਦੀਆਂ ਨੇ ਡਿਸਕਾਊਂਟ ਮਿਲਦੇ ਨੇ।
ਡਿਸਕਾਊਟ ਬਥੇਰਾ-ਬਥੇਰਾ ਡਿਜੀ ਡਿਸਕਾਊਂਟ ਮਿਲਦਾ ਕਈ ਵਾਰ ਸਾਨੂੰ ਬਾਜ਼ਾਰ ਚ ਏਨਾ ਡਿਸਕਾਊਂਟ ਨਈ ਮਿਲਦਾ।
ਹਾਂਜੀ-ਹਾਂਜੀ ਭੈਨ ਜੀ ਆ ਹੁਨ ਹੁਨ ਸਾਡੇ ਸਾਰੇ ਜੈਂਟਸ ਨੇ ਮਤਲਬ ਸ਼ੂਜ ਮੰਗਵਾਏ ਨੇ ਬੋਤ ਔ ਔਫਰ ਲੱਗੀ ਹੋਈ ਸੀਗੀ, ਮੈਨੂੰ ਲੱਗਦਾ ਅੱਧੋ-ਅੱਧ ਦਾ ਫ਼ਰਕ ਹੋਊਗਾ ਹੁਨ ਸਬ ਨੇ ਸੂਜ ਮੰਗਵਾਏ ਨੇ ਹਾਂਜੀ।
ਬਿਲਕੁਲ-ਬਿਲਕੁਲ ਔਰ ਓ ਕੰਪਨੀਆਂ ਦੇ ਵੀ ਹੁੰਦੇ ਐ।
ਹਾਂਜੀ-ਹਾਂਜੀ ਓ ਕੰਪਨੀ ਬਰੈਂਡ ਦੇ ਹੁੰਦੇ ਆ ਹਾਂਜੀ ਭੈਨ ਜੀ, ਹਾਂਜੀ।
ਕੁਛ ਕੁ ਚੀਜ਼ਾਂ ਲਈ ਹਾਂ ਫੈਦੇ ਵੀ ਐ ਸਾਨੂੰ।
ਹਾਂਜੀ-ਹਾਂਜੀ ਭੈਨ ਜੀ, ਮੈ ਤਾਂ ਕੈਨੀ ਆ ਵੀ ਜੇੜੇ ਆਪਾਂ ਕੱ ਕੱਪੜੇ ਜਾਂ ਸੰਗਸ ਵਗੈਰਾ ਲੇਡੀਜ਼ ਮੰਗੌਂਦੀਆਂ ਨੇ ਨਾ ਅਸੀਂ ਫੰਕ-
ਹਾਂਜੀ, ਹਾਂ
ਏਹੀ-ਏਹੀ ਘਟੀਆ ਆਂਦੇ ਆ।
ਹਾਂ, ਬਾਕੀ ਸਾਰਾ ਸਮਾਨ ਤੇ ਤਕਰੀਬਨ ਠੀਕ ਈ ਆਂਦਾ।
ਹਾਂਜੀ-ਹਾਂਜੀ ਭੈਨ ਜੀ।
ਹੁਨ ਮੋਬਾਇਲਜ ਤੇ ਈ ਕਿੰਨੇ ਔਫਰ ਲਗਦੇਂ ਐਂ।
ਹਾਂਜੀ ਭੈਨ ਜੀ। ਹਾਂਜੀ, ਹੁਣ ਵੱਡੀਆਂ ਇਲੈਕਟ੍ਰੋਨਿਕ ਚੀਜ਼ਾਂ ਤੇ ਤਾਂ ਔਫ ਰ ਬੋਤ ਲੱਗਦੇ ਆ ਨਾ ਓ ਤਾਂ ਔਨਲਾਈਨ ਈ ਸ਼ੋਪਿੰਗ ਕਰਨਾ ਸਈ ਰੈਂਦਾ ਗਾ।
ਹਾਂਜੀ ਹਾਂ
ਹਾਂਜੀ-ਹਾਂਜੀ ਭੈਨ ਜੀ।
ਚਲੋ ਫਾਇਦੇ ਤਾਂ ਦੋਨਾਂ ਦੀ ਆ ਹਾਂਜੀ ਭੈਨ ਜੀ।
ਦੋਨਾਂ ਦੇ ਈ ਫੈਦੇ ਆ ਸਾਨੂੰ, ਔਨਲਾਈਨ ਦਾ ਦੇਖੋ ਸੁੱਖ-ਸੁੱਖ ਵੀ ਬਥੇਰਾ। ਘਰ ਬੈਠੇ ਚੀਜ਼ਾਂ ਮਿਲ ਜਾਂਦੀਆਂ।
ਹਾਂਜੀ ਆਪਾਂ ਘਰੇ ਬੈਠੇ ਦੇਖ ਕੇ ਜਲ ਔਡਰ ਕਰਨ ਦੀ ਦੇਰ ਆ ਬਸ, ਚੀਜ਼ਾਂ ਆ ਜਾਂਦੀਆਂ ਨੇ - ਹੁਣ ਬੱਚਿਆਂ ਨੂੰ ਜਾ ਕੇ ਨੀ ਉੱਥੇ ਰੈਸਟੋਰੈਂਟਾਂ ਚ ਬਹਿ ਕੇ ਖਾਣਾ ਪੈਂਦਾ - ਕਿੱਥੇ ਔਡਰ ਕਰ ਦੇਣਗੇ ਸਾਰਾ ਕੁਛ ਘਰੇ ਆ ਜੂ ਨਿੱਕੀ- ਨਿੱਕੀ ਚੀਜ਼ ਔਡਰ ਕਰ ਦੇਣ ਨਾ ਉਹ ਘਰੇ ਪਹੁੰਚਦੀ ਹੋ ਜਾਂਦੀ ਆ-
ਹਾਂਜੀ, ਹਾਂਜੀ
ਹਾਂਜੀ, ਨਹੀਂ ਕਿੱਥੇ ਬੱਚੇ ਬਾਜ਼ਾਰ ਨੂੰ ਭੱਜਦੇ ਸੀ। ਟੈਨਸ਼ਨ ਰਹਿੰਦੀ ਸੀਗੀ ਰਾਤ ਨੂੰ ਜਦੋਂ ਬਾਹਰ ਜਾਂਦੇ ਆ -
ਜੀ ਹਾਂਜੀ - ਹਾਂਜੀ ਇਹ ਤੇ ਹੈ ਹੀ ਆ- ਚਲੋ, ਠੀਕ ਹੈ ਭੈਣ ਜੀ ਮੈਂ ਫੇਰ ਕਰਾਂਗੀ ਤੁਹਾਨੂੰ ਕੋਲ- ਮੈਂ ਰੋਟੀ ਬਣਾ ਲਾ ਓਨੇ -
ਠੀਕ ਏ, ਭੈਣ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ।